ਹੈਲੋ
ਹੈਲੋ, ਹੈਲੋ
ਹਾਂਜੀ ਸਤਿ ਸ੍ਰੀ ਅਕਾਲ ਜੀ।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
ਵਧੀਆ ਜੀ ਤੁਸੀਂ ਸੁਣਾਓ
ਵਧੀਆ-ਵਧੀਆ ਬੜੇ ਚਿਰ ਬਾਅਦ ਤੁਹਾਡੀ ਆਵਾਜ਼ ਸੁਣਨ ਨੂੰ ਮਿਲੀ ਏ।
ਹਾਂਜੀ, ਬਹੁਤ ਟਾਈਮ ਹੋ ਗਿਆ ਗੱਲ ਨੀ ਹੋਈ ਸਾਡੀੇ।
ਹਾਂਜੀ-ਹਾਂਜੀ
ਹਾਂ ਕੀ ਕਰਦੇ ਹੋ ਹੋਰ ਤੁਸੀਂ, ਖਾ ਲਿਆ ਰੋਟੀ ਪਾਣੀ?
ਹਾਂਜੀ ਬਸ ਰੋਟੀ ਸਬਜ਼ੀ ਬਣਾ ਕੇ ਵਿਹਲੀ ਹੋਈ ਸੀ ਮੈਂ ਕਿਹਾ ਚਲੋ ਇੱਕ ਦੋ ਆਪਣੇ ਜੇ ਕੰਮ ਪਏ ਦੇ ਸੀ ਪਿੰਡਿੰਗ ਮੈਂ ਕਿਹਾ ਚਲੋ ਉਹੀ ਕਰ ਲੈਂਦੇ ਹਾਂ।
ਹਾਂਜੀ, ਇਹ ਵੀ ਜ਼ਰੂਰੀ ਨੇ ਕਰਨੇ ਕੰਮ।
ਹੋਰ ਕੀ ਬਣਾਇਆ ਤੁਸੀ, ਹਾਂਜੀ ਕੰਮ ਵੀ ਜ਼ਰੂਰੀ ਨੇ ਕੀ ਬਣਾਇਆ ਤੁਸੀਂ?
ਅਸੀਂ ਅੱਜ ਛੋਲੇ ਪੂੜੀਆਂ ਬਣਾਏ ਨੇ।
ਅੱਛਾ ਅੱਛਾ
ਹਾਂਜੀ, ਆ ਜਾਓ ਖਾ ਲੋ ਤੁਸੀਂ ਵੀ।
ਬਸ ਬਸ, ਹੋਰ ਕੀ ਕਿੱਦਾਂ ਦਾ ਮੌਸਮ ਹੈਗਾ?
ਮੌਸਮ ਅੱਜ ਤੇ ਸਹੀ ਹੈ ਕੱਲ੍ਹ ਬਹੁਤ ਜ਼ਿਆਦਾ ਬਾਰਿਸ਼ ਆਈ। ਨੇਰੀ ਆਈ। ਬਹੁਤ ਮੌਸਮ ਖ਼ਰਾਬ ਹੋਇਆ ਕੱਲ ਤੇ, ਹਾਂਜੀ। ਅੱਜ ਥੋੜਾ ਮੌਸਮ ਸਹੀ ਹੈ।
ਅੱਛਾ ਹੋਰ ਦੱਸੋ।
ਹੋਰ ਵਧੀਆ, ਤੁਸੀਂ ਸੁਣਾਓ, ਹਾਂਜੀ ਬੱਚੇ ਸਭ ਵਧੀਆ। ਤੁਸੀਂ ਸੁਣਾਓ ਕੀ ਕਰਦੇ?
ਆਵਾਂਗੀ ਮੈਂ ਬਸ ਥੋੜਾ ਟਾਈਮ ਨੀ ਮਿਲ ਰਿਹਾ ਅੱਜਕੱਲ੍ਹ ਛੁੱਟੀਆਂ ਨੇ ਬੱਚਿਆਂ ਦੀਆਂ।
ਹਾਂਜੀ-ਹਾਂਜੀ
ਬੱਚੇ, ਫਰੀ ਨੀ ਹੋਣ ਦਿੰਦੇ ਸਾਰਾ ਦਿਨ ਕੰਮ ਹੀ ਵਿੱਚ ਨਿਕਲ ਜਾਂਦਾ।
ਹਾਂ ਬਸ ਇਹੀ ਤੇ ਬੱਚੇ ਦੀ ਛੁੱਟੀ ਪੈਂਦੀ ਹੈ ਤੇ ਸਗੋਂ ਹੋਰ ਅਸੀਂ ਬਦੀ ਜਾਂਦੇ ਹਾਂ।
ਹਾਂਜੀ ਬੱਚਿਆਂ ਨਾਲ ਅਸੀਂ ਵੀ ਨੀ ਫਰੀ ਹੋ ਪਾਉਦੇ ਸਕੂਲ ਗਏ ਹੁੰਦੇ ਨੇ ਰੂਟੀਨ ਬਣਿਆ ਰਹਿੰਦਾ ਹੈ। ਟਾਈਮ ਨਾਲ ਫਰੀ ਹੋ ਜਾਈਦਾ ਖਾ ਬਣਾ ਕੇ ਖਾ ਕੇ ਬੱਚੇ ਘਰ ਹੁੰਦੇ ਨੇ ਸਾਰਾ ਦਿਨ। ਕੰਮ ਲਾਈ ਰੱਖਦੇ ਨੇ ਕਦੀ ਇਹ ਬਣਾ ਦੋ ਕਦੀ ਉਹ ਬਣਾ ਦੋ।
ਹਾਂ, ਉਹ ਬੱਚਿਆਂ ਦਾ ਫਿਰ ਸਾਰਾ ਸਿਸਟਮ ਹੀ ਖ਼ਰਾਬ ਇਹ ਨਾ ਲੇਟ ਸੋਣਾ, ਲੇਟ ਉੱਠਣਾ।
ਬਸ-ਬਸ ਲੇਟ ਹੀ ਹਾਂ ਲੇਟ ਰਾਤੀ ਇੰਨੀ ਲੇਟ ਸੌਦੇ ਨੇ। ਸਵੇਰੇ ਇਨੀ ਲੇਟ ਉੱਠਦੇ ਨੇ ਫਿਰ ਜੋ ਬਣਾਓ ਉਹ ਖਾਣਾ ਨੀ ਪਸੰਦ ਨਹੀਂ ਏ ਕੁਛ ਹੋਰ ਬਣਾਓ।
ਬਸ ਇਹੀ ਕੁਛ
ਰਲਦਾ ਰਹਿੰਦਾ ਫ੍ਰਰੀ ਨਹੀਂ ਹੋਣ ਦਿੰਦੇ, ਫ੍ਰਰੀ ਹੋਵਾਂਗੀ ਫੇਰ ਆਵਾਂਗੀ ਜ਼ਰੂਰ। ਤੁਸੀਂ ਲਗਾ ਲੋ ਚੱਕਰ।
ਹਾਂਜੀ-ਹਾਂਜੀ ਨਹੀਂ ਮੈਂ ਆਵਾਂਗੀ ਮੈਂ ਉਸ ਸਾਈਡ ਮੇਰਾ ਲੱਗੇਗਾ ਚੱਕਰ। ਤੇ ਮੈਂ ਸੋਚ ਰਹੀ ਸੀ ਕਿ ਚਲੋ ਤੁਹਾਡੇ ਘਰ ਹੀ ਹੋ ਆਵਾਂਗੀ ਇੱਕ ਵਾਰ।
ਹਾਂਜੀ-ਹਾਂਜੀ ਆਉਣਾ ਜ਼ਰੂਰ।
ਹਾਂਜੀ, ਹੋਰ ਮੰਮੀ ਠੀਕ ਨੇ?
ਹਾਂਜੀ ਮੰਮੀ ਠੀਕ ਨੇ, ਮੰਮੀ ਯਾਦ ਕਰਦੇ ਨੇ।
ਅੱਛਾ
ਹਾਂਜੀ, ਬਸ ਮੰਮੀ ਬੈਠੇ ਹੋਏ ਨੇ। ਹੁਣੇ ਫ੍ਰਰੀ ਹੋਏ ਆ ਰੋਟੀ- ਪਾਣੀ ਬਣਾ ਕੇ।
ਅੱਛਾ-ਅੱਛਾ, ਮੰਮੀ ਨੂੰ ਵੀ ਲੈ ਨਾ ਘਰ ਕਦੀ ਮੰਮੀ ਯਾਦ ਕਰਨ ਨੇ ਮੰਮੀ ਮੈਨੂੰ ਕਹਿਣਾ ਯਾਦ ਹੀ ਕਰਦੇ ਰਹੋਗੇ ਘਰ ਵੀ ਆਓਗੇ।
ਹਾਂਜੀ, ਕੋਈ ਨੀ ਲੈ ਕੇ ਆਵਾਂਗੇ ਬਸ ਤੁਹਾਨੂੰ ਦੱਸਿਆ ਨਾ ਟਾਈਮ ਨੀ ਮਿਲ ਰਿਹਾ ਨਾ ਥੋੜਾ ਫਰੀ ਹੋ ਕੇ ਨਾ ਫੇਿਰ ਆਵਾਂਗੇ। ਸਕੂਲ ਲੱਗ ਜਾਣ ਬੱਚਿਆਂ ਦੇ।
ਠੀਕ ਹੈ, ਅਜੇ ਕਦੋਂ ਤੋਂ ਲੱਗਣਗੇ ਸਕੂਲ ਬੱਚਿਆਂ ਦੇ? ਅਜੇ ਹੇ ਦਸ-ਬਾਰਾਂ ਦਿਨ।
ਹਾਂਜੀ, ਬਸ ਇੱਕ ਜੁਲਾਈ ਤੋਂ ਲੱਗ ਜਾਣਗੇ।
ਅੱਛਾ-ਅੱਛਾ।
ਹਾਂਜੀ, ਇੱਕ ਜੁਲਾਈ ਤੋਂ ਲੱਗ ਜਾਣਗੇ ਬੱਚਿਆਂ ਦੇ ਸ
ਕੌਣਸੀ ਕਲਾਸ ਵਿੱਚ ਪੜ੍ਹਦੀ ਬੇਟੀ ਤੁਹਾਡੀ?
ਮੇਰੀ ਬੇਟੀ ਟੈਨਥ ਚ।
ਅੱਛਾ-ਅੱਛਾ।
ਹਾਂਜੀ।
ਇੱਕ ਹੀ ਬੇਟੀ ਹੈ ਨਾ।
ਹਾਂਜੀ ਇੱਕ ਬੇਟੀ, ਇੱਕ ਬੇਟਾ ਹੈ।
ਅੱਛਾ- ਅੱਛਾ, ਚਲੋ ਵਧੀਆ।
ਹਾਂਜੀ।
ਨਾਨਕੇ ਨੀ ਗਏ ਇਸ ਵਾਰ।
ਹਾਂਜੀ, ਗਏ ਆਏ ਨਾਨਕੇ ਹੀ ਨੇ।
ਅੱਛਾ-ਅੱਛਾ, ਨਾਨਕੇ ਹੀ ਨੇ।
ਤੁਸੀਂ ਨੀ ਗਏ?
ਹੂੰ-ਹੂੰ। ਮੈਂ ਨਹੀਂ ਇਸ ਵਾਰ ਜਾਣਾ ਸੀ ਬਸ ਥੋੜ੍ਹਾ ਜਿਹਾ ਕੰਮ ਪੈ ਗਿਆ ਗਈ ਨਹੀਂ ਹੁਣ ਜਾਵਾਂਗੀ।
ਅੱਛਾ, ਹੁਣ ਕਦੋਂ ਲੇਟ ਨੀ ਹੋ ਗਈ ਛੁੱਟੀਆਂ ਤੇ ਤੁਹਾਡੇ
ਨਹੀਂ, ਹੁਣ ਇਸ ਵਾਰ ਥੋੜਾ ਜਿਹਾ ਕਿ ਹੋਰ ਜਾਣ ਦਾ ਪ੍ਰੋਗਰਾਮ ਬਣ ਗਿਆ ਸੀ ਨਾ ਮੈਂ ਸੋਚਿਆ ਸੀ ਚਲੋ ਦਰਬਾਰ ਸਾਹਿਬ ਹੋ ਆਨੇਆ।
ਅੱਛਾ-ਅੱਛਾ, ਹਾਂ, ਹਾਂਜੀ-ਹਾਂਜੀ।
ਹੂੰ, ਮੈਂ ਕਿਹਾ ਚਲੋ ਐਵੇਂ ਵੀ ਪੇਕੇ ਤੇ ਇਸ ਵਾਰ ਬਹੁਤ ਚੱਕਰ ਲੱਗ ਗਈ ਸੀ। ਤੇ ਸੋਚ ਰਹੀ ਆ ਕਿ ਚਲੋ ਕਿਤੇ ਘੁੰਮ-ਫਿਰ ਆਦੇ ਆ ਪੰਜਾਬ ਸਾਈਡ।
ਹਾਂਜੀ, ਸਹੀ ਗੱਲ ਹੈ ਘੁੰਮਣਾ ਵੀ ਚਾਹੀਦਾ ਜ਼ਰੂਰੀ
ਹਾਂਜੀ-ਹਾਂਜੀ, ਸਹੀ ਗੱਲ ਹੈ।
ਹਾਂ। ਹੋਰ ਸੁਣਾਓ, ਮੈਂ ਸਟਿਚਿੰਗ ਕਰ ਰਹੇ ਹੋ?
ਹਾਂਜੀ-ਹਾਂਜੀ, ਕਰਦੀ ਏ। ਸਟੀਚਿੰਗ ਤਾਂ ਪਹਿਲੇ ਕਰਦੀ।
ਹਾਂਜੀ।
ਬਸ ਫ੍ਰੀ ਟਾਈਮ ਮਿਲਦਾ ਵੇਗਾ, ਤੇ ਕਰ ਲਈ ਦਾ ਏ।
ਅੱਛਾ-ਅੱਛਾ, ਆਵਾਂਗੀ ਕੋਈ ਨੀ ਮੈਂ, ਸੂਟ ਸਿਲਵਾਣਾ ਸੀ
ਹਾਂਜੀ-ਹਾਂਜੀ।
ਮੈ ਕਿਹਾ ਚੱਲ ਹੋ ਕੇ ਆਵਾਂਗੇ।
ਜ਼ਰੂਰ ਹਾਂਜੀ-ਹਾਂਜੀ ਠੀਕ ਨੇ ਮੰਮੀ।
ਪੇਬ
ਆ ਜਾਇਆ ਕਰੋ ਮੰਮੀ ਨੂੰ ਮਿਲਣ ਹੀ ਆ ਜਾਇਆ ਕਰੋ।
ਹਾਂਜੀ, ਕੋਈ ਨੀ ਮੈਂ ਆਵਾਂਗੀ ਲਗਾਵਾਂਗੀ ਚੱਕਰ ਬਸ ਉਸ ਸਾਈਡ ਨਾ ਚੱਕ ਚੱਕਰ ਘੱਟ ਹੀ ਲੱਗਦਾ ਫਿਰ ਤਾਂ ਕਰਕੇ।
ਨਹੀਂ, ਕੋਈ ਵੀ ਫਿਰ ਵੀ ਬੰਦਾ ਚਲੋ ਮਾਰਕੀਟ ਜਾਂਦਾ ਵੇ ਆ ਜਾਂਦਾ ਵੇ।
ਕੋਈ ਨਾ ਲਗਾਵਾਂਗੀ ਚੱਕਰ ਬਸ ਕਿਧਰੇ ਵੀ ਨੀ ਜਾਇਆ ਜਾਂਦਾ। ਸਾਰੇ ਹੀ ਬੋਲਦੇ ਨੇ ਤੂੰ ਆਦੀ ਨੀ, ਤੂੰ ਆਦੀ ਨੀ ਬੱਚਿਆਂ ਨਾਲ ਨ ਲੈ ਨੀ ਜਾਂਦਾ।
ਹੂੰ- ਹੂੰ। ਹੁਣ ਤੇ ਛੁੱਟੀਆਂ ਨੇ ਚਲੋ, ਹਾਂ, ਇਹ ਸਕੂਲ ਜਾਂਦੇ ਨੇ। ਹੋਰ ਨਹੀਂ ਨਿਕਲਿਆ ਜਾਂਦਾ।
ਕੰਮ ਨੀ ਮੁੱਕਦਾ ਪੂਰਾ ਦਿਨ, ਸਾਰਾ ਦਿਨ ਪਹਿਲੇ ਉਹ ਸੌਂਦੇ ਹੀ ਲੇਟ ਨੇ, ਫਿਰ ਹਾਂ, ਹਾਂ ਦੇ ਲੇਟ ਨੇ। ਫਿਰ ਰ੍ਹੋਟੀ-ਪਾਣੀ ਸਾਰਾ ਦਿਨ, ਤੇ ਵਿੱਚ ਜੇ ਸਕੂਲ ਜਾਂਦੇ ਨੇ, ਤੇ ਵੈਸੇ ਹੀ ਆਣਾ ਏ ਬੱਚਿਆਂ ਨੇ, ਰੋਟੀ ਬਣਾਕੇ ਰੱਖੋ। ਫਿਰ ਟਿਊਸ਼ਨ ਜਾਂਦੇ ਨੇ, ਤੇ ਸ਼ਾਮੀ ਫਿਰ ਕੁਛ ਚਾਹੀਦਾ ਖਾਣ ਲਈ ਭੁੱਖ ਲੱਗ ਗਈ ਏ। ਫਿਰ ਰ੍ਹਾਤੀ ਬਣਾਓ, ਸਾਰਾ ਦਿਨ ਐਵੇਂ ਕਿਚਨ'ਚ ਨਿਕਲ ਜਾਂਦਾ।
ਹੂੰ, ਔਰ ਵੈਸੇ ਵੀ ਬੱਚੇ ਕਿਤੇ ਰੋਟੀ, ਸਬਜ਼ੀ ਖਾਂਦੇ ਨੇ। ਜ਼ਿਆਦਾਤਰ ਤੇ ਬਸ ਇਹੀ ਫਾਸ-ਫੂਡ ਹੀ।
ਹਾਂ, ਜੋ ਬਣਾਓ ਉਹ ਖਾਂਦੇ ਨੀ, ਪਸੰਦ ਨੀ ਆਂਦਾ। ਕੁੜੀ ਮੇਰੀ ਤੇ ਵੈਸੇ ਹੀ ਸਬਜ਼ੀ ਬਣਾਉ, ਉਹ ਨੀ ਪਸੰਦ ਹਾਂ, ਬਸ। ਮੈਗੀ ਖਵਾ ਦੋ, ਪਾਸਤਾ ਖਵਾ ਦੋ, ਐ ਸਭ ਖਾਂਦੇ ਨੇ।
ਇਹ ਸਭ ਬੱਚਿਆਂ ਨੂੰ, ਇਹੀ ਆਦਤ ਪਈ।
ਹਾਂ, ਬਸ-ਬਸ। ਤਾਂ ਹੀ, ਤਾਂ ਫੇਰ ਕੁਛ ਪਸੰਦ ਨੀ ਆਂਦਾ, ਸਬਜ਼ੀ ਬਣਾਓ ਓ ਨੀ ਖਾਣੀ, ਦਾਲ ਬਣਾਓ ਨੀ ਖਾਣੀ ਬਸ ਯਾ ਫਿਰ ਰਾਜਮਾਂ-ਚਾਵਲ, ਛੋਲੇ-ਚਾਵਲ।
ਮੈਂ ਤੇ ਸਗੋਂ ਆਪ ਬੇਟੀ ਨੂੰ ਕਹਿੰਨੀ ਆਂ, ਫਾਈਵ-ਸਟਾਰ ਹੋਟਲ ਤੇ ਜਾਕੇ ਬੈਠ ਜਾ ਤੂ।
ਹਾਂ, ਸਹੀ ਗੱਲ ਏ‌।
ਤੇ ਹੋਰ ਕੀ, ਉੱਧਰ ਔਡਰ ਕਰੀ ਜਾਓ, ਖਾਈ ਜਾਓ।
ਹਾਂ। ਜੋ ਖਾਣਾ ਹੈ, ਔਡਰ ਕਰੋ ਬੰਨਕੇ ਆ ਜਾਏਗਾ। ਕੁੜੀਆਂ ਦਾ ਜ਼ਿਆਦਾ ਬੁਰਾ ਹਾਲ ਏ।
ਕੁੜੀਆਂ ਦਾ ਜ਼ਿਆਦਾ ਬੁਰਾ ਹਾਲ ਹੈ, ਸਹੀ ਅਜੇ ਮੁੰਡੇ ਇੰਨਾ ਨਹੀਂ ਉਹ ਕਰਦੇ, ਕੁੜੀਆਂ ਦੇ ਨਖਰੇ ਬੜੇ ਹੋ ਗਏ।
ਹਾਂ, ਬਹੁਤ ਨੱਖਰੇ ਨੇ ਕੁੜੀ
ਹੂੰ
ਮੁੰਡੇ ਤੇ ਫੇਰ ਖਾ ਲੈਂਦੇ ਨੇ, ਜੋ ਵੀ ਬਣਾਓ।
ਹਾਂਜੀ।
ਹੋਰ, ਹੋਰ, ਹੋਰ ਸੁਣਾਓ?